ਹੈਲੋ।
ਹੈਲੋ।
ਸਸਰੀ ਅਕਾਲ ਭਾਜੀ।
ਸਸਰੀ ਅਕਾਲ ਵੀਰ ਜੀ ਕੀ ਹਾਲ ਚਾਲ ਐ ਜੀ।
ਵਧੀਆ ਜੀ- ਵਧੀਆ, ਤੁਸੀਂ ਸੁਣਾਓ ਜੀ ਠੀਕ ਹੋ?
ਵਧੀਆ ਜੀ-ਵਧੀਆ ਕੀ ਕਰਦੇ ਹੋ?
ਬਸ ਜੀ ਤੁਹਾਨੂੰ ਯਾਦ ਕਰ ਰਹੇ ਸੀ। ਅੱਜ ਕਿਵੇਂ ਯਾਦ ਕਰ ਲਿਆ ਜੀ।
ਯਾਰ ਤੁਹਾਡੇ ਤੋਂ ਪੁੱਛਣਾ ਸੀਗਾ, ਹੈਲਪ ਚਾਹੀਦੀ ਸੀਗੀ ਤੁਹਾਡੀ
ਅੱਛਾ ਹੈਲਪ, ਮਦਦ ਚਾਹੀਦੀ ਸੀਗੀ।
ਹਾਂਜੀ-ਹਾਜੀ ਤੁਹਾਡੀ ਮਦਦ ਚਾਹੀਦੀ ਸੀ ਥੋੜ੍ਹੀ ਜੀ।
ਹਾਂਜੀ ਦੱਸੋ ਜੀ।
ਮੇਰੇ ਕੋਲਜ ਟੀਚਰ ਨੇ ਨਾ ਇੱਕ ਉਹ ਕਿਹਾ ਇੱਕ ਨਾ ਦੇਖਣਾ ਅੱਗੇ ਆਪਣਾ ਖੇਡਾਂ ਬਾਰੇ ਲਿਖਣਾ ਇੰਨਡੋਰ ਤੇ ਆਊਟਡੋਰ ਖੇਡਾਂ ਬਾਰੇ
ਅੱਛਾ ਜੀ ਠੀਕ ਐ।
ਮੈਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨੀ ਮੈਂ ਕਿਹਾ ਚੱਲ ਤੁਹਾਡੀ ਮਦਦ ਲੈਦਾ ਤੁਹਾਡੇ ਤੋਂ ਪੁੱਛਦਾ
ਹਾਂਜੀ ਇਹ ਤਾਂ ਬਹੁਤ ਦਿਲਚਸਪ ਵਿਸ਼ਾ ਹੈ ਇਸ ਵਿਥ ਨਾਲ ਗੱਲ ਕਰਦੇ ਆ।
ਹਾਂਜੀ-ਹਾਂਜੀ ਬਿਲਕੁਲ ਮੈਨੂੰ ਦੱਸੋ ਮਾੜਾ ਜ ਸਮਝਾਓ ਇਹ ਇੰਡੋਰ ਖੇਡਾਂ ਕਿਹੜੀਆਂ ਹੁੰਦੀਆਂ ਨੇ।
ਇੰਡੋਰ ਖੇਡਾਂ ਹੁੰਦੀਆਂ ਜੋ ਘਰ ਆ। ਜੋ ਘਰ ਹਾਲ ਕਿਸੇ ਬੰਦੇ ਅੰਦਰ ਘਰ ਹਾਲ ਵਿੱਚ ਕਿਸੇ ਬੰਦੇ ਨਾਲ ਇੱਕ ਥਾਂ 'ਤੇ ਖੇਡੀਆਂ ਜਾਂਦੀਆਂ ਹਨ।
ਅੱਛਾ ਜੀ।
ਕਈ ਜਿਵੇਂ ਆਪਣਾ ਸ਼ਤਰੰਜ, ਕੈਰਮ ਬੋਰਡ, ਲੁਡੋ ਟੇਬਲ ਟੈਨਿਸ।
ਅੱਛਾ-ਅੱਛਾ ਜੀ ਠੀਕ ਹੈ-ਠੀਕ ਹੈ ਇਹ ਹੁੰਦੀਆਂ ਨੇ ਹੈ ਇੰਡੋਰ।
ਹਾਂਜੀ ਇਹ ਸਾਰੀਆਂ ਇੰਡੋਰ ਗੇਮਾਂ ਚ ਆ ਜਾਂਦੇ ਖੇਡਾਂ ਚ ਆ ਜਾਂਦਾ ਜੀ।
ਠੀਕ ਹੈ ਜੀ, ਠੀਕ ਹੈ। ਤੇ ਆਊਟਡੋਰ ਖੇਡਾਂ ਕਿਹੜੀਆਂ ਹੁੰਦੀਆਂ ਨੇ ਜੀ।
ਤੇ, ਆਉਡ ਆਹੀ ਜਿਹੜੀ ਆਪਾਂ ਬਾਹਰ ਖੇਡਦੇ ਹਾਂ। ਜਿਵੇਂ -ਜਿਵੇਂ ਆਪਾਂ ਕੋਈ ਖੁੱਲੇ ਮੈਦਾਨ ਵਿੱਚ ਜਾਂ ਪਾਰਕ ਵਿੱਚ ਖੇਡੀਆਂ ਜਾਂਦੀਆਂ ਹੈਨਾ।
ਹਾਂਜੀ-ਹਾਂਜੀ।
ਜਿਵੇਂ ਕ੍ਰਿਕਟ, ਫੁੱਟਬਾਲ, ਹੋਕੀ ਕਬੱਡੀ, ਵਾਲੀਬਾਲ, ਬਾਸਕਿਟਬਾਲ ਅਤੇ
ਓਕੇ- ਓਕੇ। ਠੀਕ ਹੈ ਜੀ, ਠੀਕ ਹੈ ਸਮਝ ਗਿਆ।
ਹਾਂਜੀ।
ਜਿੱਦਾਂ ਆਪਾਂ ਤਿਆਰੀ ਕਰਦੇ ਆ, ਗਰਾਊਂਡ ਦੇ ਵਿੱਚ ਅਹ ਜਾਣੇ ਹੁਨੇ ਹਾਂ, ਆਪਾਂ ਰਨਿੰਗ ਕਰਨ ਜਾਂ ਕੁੱਛ ਵੀ, ਉਹਨੂੰ ਮਤਲਬ ਆਪਾਂ ਉਹੀ ਕਹਿ ਦਿੰਦੇ ਆ ਹਨਾ ਉਹ ਹੋ ਯਰ, ਆਊਟਡੋਰ ਖੇਡਾਂ ਚ ਹੀ ਕਾਉਟ ਨੂੰ ਗਿਣਤੀ ਆ ਕਰਦੇ ਆ।
ਹਾਂਜੀ ਹਾਂ, ਇਹ ਸਾਰੀਆਂ ਬਾਹਰਲੀਆਂ ਖੇਡਾਂ ਹੋ ਗਈਆ।
ਠੀਕ ਹੈ ਜੀ, ਤੁਹਾਨੂੰ ਕਿਹੜੀ ਪਸੰਦ ਹੈ ਵੈਸੇ ਖੇਡ। ਜਾਦਾ ਕੇੜੀਆਂ ਖੇਡਾਂ ਪਸੰਦ ਨੇ ਤੁਆਨੂੰ?
ਮੈਨੂੰ ਤਾਂ ਯੀ, ਆਪਨੀ ਬਾਰਲੀਆਂ ਈ ਪਸੰਦ ਐ ਜਾਦਾ ਵੈਸੇ ਤਾਂ। ਨੀਆਂ, ਬਾਰ ਮੈਦਾਨ 'ਚ ਖੇਡੀਆਂ ਜਾਂਦੀਐ।
ਸੀ ਵੀ ਐ ਜੀ, ਓ, ਓ ਜਾਦਾ ਸਈ ਰੈਂਦੀਆਂ ਨੇ ਸੇਹਤ ਲਈ।
ਹਾਂਜੀ ਹਾਂ, ਓਦੇ ਕਰਕੇ ਈ।
ਹਮਮ ਵੈਸੇ ਤੁਸੀ ਖੇਡਦੇ ਹੋਨੇ? ਕੋਈ ਤਾਂ, ਖੇਡ ਖੇਡਦੇ ਹੋਨੇ ਡੇਲੀ?
ਹਾਂਜੀ, ਮੈਂ ਆਪਨੇ ਦੋਸਤਾਂ ਨਾਲ ਹਰ ਸ਼ਾਮ ਨੂੰ ਮੈਂ ਕ੍ਰਿਕਟ ਖੇਡਦਾਂ, ਸਾਡੇ ਘਰ ਦੇ ਨੇੜੇ ਈ ਗਰਾਊਂਡ ਐ।
ਅੱਛਾ
ਰੋਜ ਕ੍ਰਿਕਟ ਖੇਡਦਾਂ।
ਬੋਤ ਵਦੀਐ ਖੇਡ ਐ। ਕ੍ਰਿਕਟ ਤਾਂ ਓਦੇ 'ਚ ਅ, ਆਪਨਾ ਭੱਜ ਦੌੜ ਕਰਨੀ ਪੈਂਦੀ ਐ ਜਦੋਂ ਤਾਂ ਆਪਨਾ ਸਰੀਰ ਵੀ ਵਦੀਐ ਚੱਲਦਾ ਰੈੰਦਾ ਤੇ, ਆਪਨਾ ਦਮਾਗ ਵੀ ਤੇਜ ਹੁੰਦੈ।
ਹਾਂਜੀ ਹਾਂ, ਬਿਲਕੁਲ ਇਸ ਨਾਲ ਸਰੀਰ ਵੀ ਤੰਦਰੁਸਤ ਰੈੰਦੈ, ਤੇ ਮਨ ਜਾ ਵੀ ਸ਼ਾਮ ਨੂੰ ਵਦੀਆ ਖੁਸ਼ ਹੋ ਜਾਂਦੈ ਖੇਡ ਕੇ।
ਥੋੜਾ ਜੇਆ ਆਪਾਂ ਨੂੰ ਪਸੰਦ ਈ ਜਾਦਾ ਆਊਟਡੋਰ ਖੇਡਾਂ ਨੇ, ਕੇਉਂਕਿ ਆਪਾਂ ਭੱਜਨਾ- ਦੌੜਨਾ ਜਾਦਾ ਵਦੀਆ ਸਮਝਦੇ ਆਂ, ਆਪਾਂ ਨੂੰ ਲੱਗਦਾ ਵਦੀਆ ਲੱਗਦੈ ਓਨੂੰ ਭੱਜਨਾ-ਦੌੜਨਾ।
ਜਦੋ ਕਦੇ ਸ਼ਾਮ ਨੂੰ ਮੰਨ ਲਓ, ਕਦੇ ਮੀਂ ਪੈ ਗੇਆ ਜਾਂ ਜਾਦਾ ਧੁੱਪ ਹੋਈ ਫੇਰ ਮੈਂ ਆਊਟਡੋਰ ਗੇਮਾਂ ਖੇਡ ਲੈਂਨਾ। ਜਿਵੇਂ, ਕੋਈ ਕੈਰਮ ਬੋਰਡ ਯਾ ਕੁਛ, ਪਰ ਜਦ ਮੌਸਮ ਸਈ ਹੁੰਦੈ ਫੇਰ ਹਾਂਜੀ, ਤਦ ਮੈਂ ਘਰ ਬੈਠ ਕੇ ਨਈਂ ਤਾਂ ਫੇਰ ਬਾਰਲੀਆਂ ਈ ਜਾਦਾ ਪਸੰਦ
ਹਾਂ, ਓ ਦੋਨਾਂ ਦਾ ਬੋਤ ਮਹੱਤਵ ਹੈ ਜੀ, ਆਪਨੀਂ ਜਿੰਦਗੀ 'ਚ ਜੇੜੀਆਂ ਇੰਨਡੋਰ ਖੇਡਾਂ ਨੇ ਓ ਆਪਾਂ ਨੂੰ ਦਮਾਗੀ ਤੌਰ ਤੇ ਤੰਦਰੁਸਤ ਕਰਦੀਆਂ ਨੇ, ਜਦੋਂ ਸ਼ਤਰੰਜ ਖੇਡਦੇ ਆਂ, ਓਦੇ 'ਚ ਪੂਰਾ ਆਪਨਾ ਦਮਾਗ ਦਾ ਜੋਰ ਲੱਗਦੈ। ਆਂਪਾ ਕੇੜੀ ਬਾਜੀ ਕਿੱਦਾਂ ਚੱਲਨੀ ਐ, ਦਮਾਗ ਦੀ ਕਸਰ ਹੁਨੇ ਆਂ, ਦਮਾਗ ਆਪਨਾ ਤੇਜ ਹੁੰਦੈ। ਆਪਾਂ ਨੂੰ, ਤੁਰੰਤ ਕੋਈ ਫੈੰਸਲਾ ਲੈਨਾ ਹੋਵੇ ਓਦੀ ਆਪਾਂ ਨੂੰ ਓਥੋਂ ਸਿੱਖੇਆ ਵੀ ਮਿਲਦੀ ਐ, ਆਪਾਂ ਨੂੰ ਤਾਕਤ ਵੀ ਮਿਲਦੀ ਐ।
ਬਿਲਕੁਲ। ਓਈ ਐ, ਦੋਨਾਂ ਦੇ ਅਲੱਗ-ਅਲੱਗ ਫਾਏਦੇ ਐਂ। ਬਾਰਲੀ ਖੇਡਾਂ ਨਾਲ, ਦਿਲ ਅਤੇ ਫੇਫੜੇਆਂ ਨੂੰ ਵੀ ਤੰਦਰੁਸਤ ਰੱਖਦੇ ਐਂ ਤੇ
ਬਿਲਕੁਲ ਜੀ ਬਿਲਕੁ ਸਾਰਾ ਸਰੀਰ ਈ ਆਪਨਾ ਤੰਦਰੁਸਤ ਰੈੰਦਾ ਜਦੋਂ ਆਪਾਂ ਭੱਜ-ਦੌੜ ਕਰਦੇ ਆਂ ਕੋਈ।
ਖੇਡਾਂ ਮੋਟਾਪਾ ਘਟਾਣ ਵਿੱਚ ਵੀ ਮਦਦ ਕਰਦੀਆਂ ਨ।
ਬਿਲਕੁਲ ਜੀ ਬਿਲਕੁਲ।
ਹਾਂਜੀ।
ਬਮਾਰੀਆਂ ਤੋਂ ਵੀ ਬਚਾਂਦੀਆਂ ਨੇ ਆਪਾਂ ਨੂੰ।
ਹਾਂਜੀ, ਖੇਡਾਂ ਸਾਨੂੰ ਟੀਮ ਵਰਕ ਵੀ ਸਖਾਂਦੀਆਂ ਹਨ।
ਹੋਰ -ਹੋਰ ਸਈ ਗੱਲ ਐ ਜੀ।
ਆਪਾਂ ਨੂੰ ਅਨੁਸ਼ਾਸਨ ਪਤਾ ਲੱਗਦੈ ਆਪਾਂ ਨੂੰ ਅ ਸਮੇਂ ਤੇ ਕੰਮ ਕਰਨ ਦਾ ਤਰੀਕਾ ਪਤਾ ਲੱਗਦਾ।
ਹਾਂਜੀ -ਹਾਂਜੀ, ਕੇਉਂਕਿ ਓਦੇ 'ਚ ਜੇ ਆਪਾਂ ਕੋਈ ਵੀ ਖੇਡ ਖੇਡਦੇ ਹਾਂ ਬਾਹਰ ਆਪਾਂ ਨੂੰ ਐ ਆਪਾਂ ਉਹਦੇ ਚ ਆਪਣੀ ਮਰਜ਼ੀ ਨਾਲ ਤਾਂ ਉਹਨੂੰ ਵਧਾ ਘਟਾ ਨੀ ਸਕਦੇ ਵੀ ਉਹਨੂੰ ਸਾਰਾ ਦਿਨ ਹੀ ਖੇਡੀ ਜਾਉ ਉਹ ਇੱਕ ਹੀ ਚੀਜ਼ ਨੂੰ ਉਹਦੇ ਚ ਵੀ ਤੁਹਾਨੂੰ ਪਤਾ ਹੈ ਇੱਕ ਅਹ ਮਿਥਿਆ ਹੋਇਆ ਸਮਾਂ ਹੁੰਦਾ ਜਿਹਦੇ ਚ ਆਪਾਂ ਕੋਈ ਵੀ ਮੈਚ ਪੂਰਾ ਕਰਨਾ ਹੁੰਦਾ ਜਾਂ ਕੁਛ ਵੀ।
ਹਾਂਜੀ। ਉਹੀ ਪਰ ਅੱਜ ਕੱਲ੍ਹ ਬਹੁਤ ਸਾਰੇ ਬੱਚੇ ਮੋਬਾਇਲ ਵਿੱਚ ਗੇਮਾਂ ਖੇਡਦੇ ਰਹਿੰਦੇ ਹਨ ਉਹਦੇ ਵਿੱਚ ਹੀ ਰੁੱਝੀ ਰਹਿੰਦੇ ਹਨ। ਉਹ ਬਾਹਰ ਜਾ ਕੇ ਖੇਡਾਂ ਖੇਡੀਆਂ ਘੱਟ ਹੀ ਪਸੰਦ ਕਰਦੇ ਹੈ।
ਉਹ ਤਾਂ ਬਹੁਤ ਗ਼ਲਤ ਗੱਲ ਹੈ ਜੀ ਉਹ ਤਾਂ ਨਾ ਫੇਿਰ ਤੁਹਾਨੂੰ ਪਤਾ ਇੰਡੋਰ ਗੇਮਾਂ ਨਾਲ ਜੁੜੇ ਨੇ ਨਾ ਆਊਟਡੋਰ ਗੇਮਾਂ ਨਾਲ ਜੁੜੇ ਨੇ ਫੋਨ ਦੇ ਤਾਂ ਨੁਕਸਾਨ ਬਹੁਤ ਨੇ
ਮੈਂਬਾਇਬਸਾ ਤਾਂ ਉਸ ਚੀ
ਹੋਰ ਜੀ ਤੁਸੀਂ ਜਿਆਦਾ ਫੋਨ ਤੇ ਗੱਲ ਕਰੀ ਜਾਓ ਤੁਹਾਨੂੰ ਕੰਨਾਂ ਦੀ ਦਿੱਕਤ ਆ ਸਕਦੀ ਹੈ ਤੁਹਾਨੂੰ ਸੁਣਨਾ ਘੱਟ ਜੇਗਾ ਤੁਸੀਂ ਜਿਆਦਾ
ਫ਼ੋਨ 'ਤੇ ਚੈਟਿੰਗ ਕਰੀ ਜਾਓ ਤੁਹਾਡੀ ਅੱਖਾਂ ਦੀ ਰੋਸ਼ਨੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਤੁਸੀਂ ਸਾਰਾ ਦਿਨ ਗੇਮ ਖੇਡੀ ਜਾਓ
ਇਕੋ ਹੀ ਹ ਉਹ ਬੱਚਿਆਂ ਨੂੰ ਬਹੁਤ ਘੱਟ ਪਸੰਦ ਹੈ ਵੀ ਬਾਹਰ ਜਾ ਕੇ ਖੇਡਣਾ ਬਸ ਉਹ ਨੂੰ ਸਾਰਾ ਦਿਨ
ਅੱਜ ਕੱਲ੍ਹ ਲੋਕਾਂ ਨੂੰ ਪਬਜੀ ਜ਼ਿਆਦਾ ਪਸੰਦ ਆ ਗਈ। ਨਾਲੇ ਕੰਨਾਂ ਚ ਟੂਟੀਆਂ ਲਾਈ ਰੱਖਦੇ ਨੇ ਨਾਲੇ ਖੇਡੀ ਜਾਂਦੇ ਨੇ ਕੰਨ ਵੀ ਖ਼ਰਾਬ ਕਰਦੇ ਨੇ ਅੱਖਾਂ, ਵੀ ਖਰਾਬ, ਕਰਦੇ ਨੇ।
ਇਸ ਲਈ ਸਹੀ ਗੱਲ ਹੈ ਮਾਂ ਬਾਪ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਰੋਜ਼ ਘੰਟਾ ਖੇਡਣ ਬਾਹਰ ਭੇਜਣਾ ਚਾਹੀਦਾ ਇਹਨੇ ਵੀ ਘੰਟਾ ਫੋਨ ਦੋ ਘੰਟੇ ਫੋਨ ਨਾਲ ਵਧੀਆ
ਹੋਰ ਹੋਰ ਬਾਹਰ ਵੀ ਭੇਜਣਾ ਚਾਹੀਦਾ ਜੀ ਤੇ ਧਿਆਨ ਵੀ ਰੱਖਣਾ ਚਾਹੀਦਾ ਉਹਨਾ ਨੂੰ ਨਾਲ ਜਾਣਾ ਚਾਹੀਦਾ। ਨਹੀਂ ਤਾਂ ਕਿਤੇ ਕੋਈ ਅਕੈਡਮੀ ਦੇ ਵਿੱਚ ਉਹਨਾਂ ਦੀ ਦਾਖਲਾ ਕਰਾਉਣਾ ਚਾਹੀਦਾ ਉਹਨਾਂ ਦਾ। ਤਾਂ ਕਿ ਜਿੱਥੇ ਉਹਨਾਂ ਦੇ ਉੱਪਰ ਗੌਰ ਕੀਤੀ ਜਾਵੇ ਪੂਰੀ।
ਤੁਸੀਂ ਇੱਕ ਵਧੀਆ ਬਾਪ ਬਣ ਸਕਦੇ ਹੋ ਜੀ ਤੁਹਾਨੂੰ ਹੁਣੀ ਇੰਨੀ ਜਾਣਕਾਰੀ ਹੈ। ਤੁ ਆਪਣੇ ਬੱਚਿਆਂ ਨੂੰ ਪੂਰਾ ਵਧੀਆ ਰੱਖੋਗੇ ਹਨਾ ਜੀ।
ਬਿਲਕੁਲ ਬਿਲਕੁਲ ਜੀ ਮੈਂ ਤੁਹਾਨੂੰ ਵੀ ਤਾਂਹੀ ਬੱਚਿਆ ਆਂਗੂ ਸਮਝਾਉਦਾ ਵੀ ਤੁਸੀਂ ਵਧੀਆ ਖੇਡਿਆ ਖੇਡਿਆ ਕਰੋ ਆਪਣਾ
ਹਾਂਜੀ ਠੀਕ ਹੈ ਭਾਜੀ ਠੀਕ ਹੈ।
ਹਾਂਜੀ ਹਾਂਜੀ ਹਾਂਜੀ। ਇਹ ਤਾਂ ਦੇਖੋ ਮਾਂ ਬਾਪ ਦੇ ਹੱਥ ਚ ਹੀ ਹੁੰਦਾ ਆਪਣੇ ਬੱਚਿਆਂ ਨੂੰ ਕਿੱਦਾਂ ਚਲਾਉਣਾ ਆਪਾਂ ਸਹੀ ਰਸਤੇ ਤੇ ਪਾਉਗੇ ਸਹੀ ਚੱਲਣਗੇ ਗ਼ਲਤ, ਤੇ ਪਾਉਗੇ ਗ਼ਲਤ, ਚੱਲਣਗੇ।
ਹੂੰਮ ਸਹੀ ਗੱਲ ਹੈ।
ਤੇ ਜਦੋਂ ਬੰਦਾ ਖੇਡਾਂ ਨਾਲ ਜੁੜਦਾ ਹੈ ਤਾ ਉਹ ਆਟੋਮੈਟਿਕ ਮਤਲਬ ਹੈਲਦੀ ਚੀਜ਼ਾਂ ਮਤਲਬ ਜਿਹੜੀਆਂ ਉਹਦੀ ਸਿਹਤ ਨੂੰ ਚੰਗੀਆਂ ਨੇ ਜਿਹੜੀਆਂ ਉਹਨੂੰ ਤਾਕਤ ਦਿੰਦੀਆਂ ਨੇ ਉਹ ਉਹੀ ਖਾ ਖਾਣੀਆਂ ਜ਼ਿਆਦਾ ਪਸੰਦ ਕਰਦਾ। ਉਹਦਾ ਆਪਣੇ ਆਪ ਹੀ ਹਟ ਜਾਂਦਾ ਮਨ ਜੇ ਜਿਹੜੀਆਂ ਬਾਹਰ ਦੀਆਂ ਗੰਦੀਆਂ ਚੀਜ਼ਾਂ ਕੋਈ ਬਣੀਆਂ-ਬਣਾਈਆਂ ਫਾਸਟ ਫੂਡ ਹੋ ਗਿਆ। ਕਿਉਂਕਿ ਉਨੂੰ ਉਦੀ ਤਾਕਤ ਲੱਗਦੀ ਹੈਗੀ ਖੇਡਾਂ ਦੇ ਵਿੱਚ ਫੇਰ ਉਨੂੰ ਤਾਕਤ ਦੁਬਾਰਾ ਲਿਆਣ ਲਈ ਉਨੂੰ ਖਾਣਾ ਵੀ ਪੈਂਦਾ ਓਦਾ ਦਾ
ਹਾਂ ਵੋਹੀ ਹੈ
ਹੋਰ ਨੇ ਕਿੱਥੇ ਤਾਕਤ ਦੇਣੀ ਏ
ਤੇ ਗੱਲ ਅੱਜ-ਕੱਲ੍ਹ ਇਹੀ ਚਾਹੀਦਾ ਵੀ ਪੜ੍ਹਾਈ ਨਾਲ-ਨਾਲ ਬੰਦੇ ਨੂੰ ਖੇਡਾਂ ਵੀ ਖੇਡਣੀਆਂ ਚਾਈਦੀਆਂ ਨਾਲ-ਨਾਲ।
ਹਾਂਜੀ ਹਾਂ ਏ ਤਾਂ ਸਗੋਂ ਅ ਮਾਂ ਬਾਪ ਨੂੰ ਚਾਈਦਾ ਵੀ ਬੱਚੇ ਨੂੰ ਸ਼ੁਰੂ ਤੋਂ ਈ ਐਸਾ ਆਦਤ ਪਾ ਦੋ ਕਿ ਓ ਆਪਣੀ ਪੂਰੀ ਜ਼ਿੰਦਗੀ ਮੈਦਾਨਾ ਦੇ ਨਾਲ ਈ ਜੁੜਿਆ ਰਵੇ।
ਸਾਰੇ ਮਾਂ-ਬਾਪ ਤੁਆਡੇ ਵਰਗੇ ਹੋਣ ਫੇਰ ਤਾਂ ਗੱਲ ਈ ਕੀ ਆ
ਕੋਈ ਨਾ ਜੀ ਕੋਈ ਨਾ ਥੋਨੂੰ ਵੀ ਸਮਝਾ ਦਿਆ ਕਰੂੰਗਾ ਮੈਂ ਟੈਨਸ਼ਨ ਨਾ ਲਓ।
ਤਾਨੂੰ ਤਾਂ ਏ ਵੀ ਵਧੀਆ ਵੱਡਾ ਲੀਡਰ ਹੋਣਾ ਚਾਈਦਾ।
ਹਾਂ ਮੈਂ ਹੈਗਾ ਜੀ ਕੋਈ ਗੱਲ ਨੀ ਇੰਨੀ ਕੁ ਹੈਗੀ ਐ ਥੋੜ੍ਹੀ ਜੀ ਅਕਲ। ਮੈਂ ਆਪ ਆਪਣੀ ਜ਼ਿੰਦਗੀ ਚ ਏ ਚੀਜ਼ ਕਰ ਰਿਆ ਮੈਂ ਡੇਲੀ। ਜਾਂਨਾ ਹੁੰਨਾ, ਸਵੇਰੇ ਮੈਂ ਜਾਂਨਾ ਹੁੰਨਾ ਸੈਰ ਕਰਨ ਨਾਲੇ ਮੈਂ ਯੋਗਾ ਕਰਦਾ ਹੁੰਨਾ।
ਅੱਛਾ ਜੀ ਓਈ ਐ ਸੰਤੁਲਨ ਬਣਿਆ ਰੈਂਦਾ
ਘੰਟਾ ਡੇਢ ਘੰਟਾ ਵੋਲੀਬਾਲ ਖੇਡ ਕੇ ਆਨਾ ਹੁੰਨਾ।
ਅੱਛਾ ਜੀ।
ਹਾਂਜੀ, ਹਾਂਜੀ।
ਠੀਕ ਐ ਤੇ ਤੁਸੀਂ ਐ ਪ੍ਰੋਜੈਕਟ ਵਧੀਆ ਤਿਆਰ ਕਰ ਲਉਗੇ ਜੇੜਾ ਤਾਨੂੰ ਦਿੱਤਾ ਏ।
ਹਾਂਜੀ ਹਾਂ ਕੁਛ ਥੌਡੀ ਮਦਦ ਹੋ ਗਈ ਵਧੀਆ ਮੈਨੂੰ ਅ ਥੋੜ੍ਹੀ ਜੀ ਉਲਝਣ ਹੋ ਰੀ ਸੀਗੀ ਏਹੀ ਚੀਜ਼ਾਂ ਚ ਪੀ ਆ ਆਊਟਡੋਰ ਖੇਡਾਂ ਕੇੜੀਆਂ ਨੇ ਤੇ ਇਨਡੋਰ ਖੇਡਾਂ ਕੇੜੀਆਂ ਨੇ ਥੋਡੇ ਤੋਂ ਮੈਨੂੰ ਬੋਤ ਚੰਗੀ ਸਮਝ ਲੱਗ ਗਈ ਕੇੜੀਆ
ਸਈ ਐ ਸੇਤਮੰਦ ਜੀਵਨ ਲਈ ਰੋਜ਼ ਖੇਡਣਾ ਜ਼ਰੂਰੀ ਐ।
ਬਿਲਕੁਲ ਜੀ ਬਿਲਕੁਲ ਬਾਕੀ ਗਰੋਂਡ ਨਾਲ ਜੁੜੇ ਹੋਏ ਆ ਆਪਾਂ ਜਿਦੇ ਕਰਕੇ ਚਲੋ ਅੱਗੇ ਆਪਾਂ ਨੂੰ ਪਤਾ ਈ ਆ ਵੀ ਏਦੇ ਨੁਕਸਾਨ ਫੈਦੇ ਕੀ-ਕੀ ਹੁੰਦੇ ਨੇ?
ਹਾਂਜੀ ਹਾਂ।
ਹਾਂਜੀ ਹਾਂ।
ਤੁਆਡੇ ਮਾਂਵਾ ਨੇ ਲੱਗਦਾ ਤੁਆਨੂੰ ਵੀ ਵਧੀਆ ਸੀਖ ਦਿੱਤੀ ਏ ਤੁ ਤਾਂਹੀ ਤੁਆਨੂੰ ਇੰਨੀ ਜਾਣਕਾਰੀ ਐ।
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ ਉਨਾਂ ਨੇ ਪਹਿਲਾਂ ਪੜ੍ਹਨ ਲਾਇਆ ਸੀਗਾ ਮੈਂ ਪੁਲਿਸ ਦੀ ਤਿਆਰੀ ਕਰਦਾ ਸੀ। ਤੇ ਮੇਰਾ ਹਾਂਜੀ, ਹਾਂਜੀ ਮੇਰਾ ਪੇਪਰ ਕਲੀਅਰ ਹੋ ਗਿਆ ਸੀ ਤੇ ਹੁਣ ਫੇਰ ਮੈਂ ਤਾਂ ਕਰਕੇ ਡੇਲੀ ਏ ਗਰੋਂਡ ਜਾਂਨਾ ਬਸ ਮੇਰੇ ਕੋਲ ਦੋ ਈ ਕੰਮ ਨੇ ਜਾ ਮੈਂ ਅਪਣੇ ਸਰੀਰ ਨੂੰ ਰੈਸਟ ਦਿੰਨਾ ਹੁੰਨਾ ਤੇ ਜਾਂ ਫਿਰ ਮੈਂ ਗਰੋਂਡ ਚ
ਠੀਕ ਏ ਜੀ ਅੱਛਾ ਏ ਵੀ ਵਧੀਆ ਗੱਲ ਐ।
ਬਾਕੀ ਥੋਡਾ ਬੋਤ-ਬੋਤ ਧੰਨਵਾਦ ਤੁਸੀਂ ਮੈਨੂੰ ਅ ਚੰਗੀ ਤਰ੍ਹਾਂ ਸਮਝਾਇਆ। ਹਾਂਜੀ, ਹਾਂਜੀ ਮੈਂ ਏ ਪ੍ਰੋਜੈਕਟ ਤਿਆਰ ਕਰ ਲਾਂ ਫੇਰ ਜੇ ਮੈਨੂੰ ਕਿਤੇ ਵੀ ਕੋਈ ਕਮੀ ਲੱਗੀ ਮੈਂ ਥੋਨੂੰ ਦੁਬਾਰਾ ਫੋਨ ਲਾ ਲਾਂਗਾ ਜੀ ਹਾਂ ਬਾਕੀ ਆਪਣੀ ਸੇਤ ਦਾ ਖਿਆਲ ਰੱਖਿਓ।
ਹਾਂਜੀ ਮੈਂ ਵੀ ਸ਼ਾਮ ਨੂੰ ਜਾਊਂਗਾ ਅੱਜ ਫੇਰ ਕ੍ਰਿਕਟ ਖੇਡਣ ਹਾਂਜੀ, ਹਾਂਜੀ ਅੱਜ ਵੀ ਜਾਊਂਗਾ ਜੀ ਰੋਜ਼ ਈ ਜਾਂਨੇ ਆ।
ਹਾਂ ਜੀ ਹਾਂ ਕਿੱਦਣ ਕੋਈ ਮਜਬੂਰੀ ਹੋਜੇ ਕੋਈ ਮੀਂਹ ਕਣੀ ਆਜੇ ਚਾਏ ਮੈਨੂੰ ਫੋਨ ਕਰ ਲਿਆ ਕਰੋ। ਮੈਂ ਆਜਿਆ ਕਰੂੰਗਾ ਆਪਾਂ ਕੱਠੇ ਸ਼ਤਰੰਜ ਖੇਡ ਸਕਦੇ ਆਂ। ਆਪਾਂ ਲੂਡੋ ਖੇਡ ਲਿਆ ਕਰਾਂਗੇ।
ਠੀਕ ਏ ਪਾਜੀ, ਠੀਕ ਐ ਪਾਜੀ ਐਂਈ ਕਰਾਂਗੇ ਜੀ।
ਜੀ ਹਾਂਜੀ ਠੀਕ ਐ ਭਾਜੀ। ਚਲੋ, ਆਪਣਾ ਖਿਆਲ ਰੱਖਿਓ ਸਸਰੀ ਕਾਲ ਠੀਕ ਐ ਜੀ।
ਚਲੋ ਠੀਕ ਐ ਜੀ।
ਠੀਕ ਐ ਜੀ ਠੀਕ ਐ।
ਆ ਕੱਟ ਦੋ ਓਕੇ ਜੀ ਓਕੇ।
ਓਕੇ ਜੀ, ਓ